ਹੈਲੋ ਹਾਂਜੀ ਭੈਣ ਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਕੀ ਹਾਲ ਹੈ।
ਬੋਹਤ ਵਧੀਆ ਬੜੇ ਚਿਰਾਂ ਬਾਦ ਲਆਇਆ ਫੋਨ ਮੈਂ ਤੇ ਤੁਹਾਨੂੰ ਇੰਨਾ ਚੇਤੇ ਕਰਦੀ ਰਹਿੰਦੀ ਆ ਬਹਿ-ਬਹਿ ਕੇ। ਮੈਂ ਕਿਹਾ ਭੈਣਜੀ ਫੋਨ ਹੁਣ ਕਰਦੇ।
ਬਸ ਕੁਛ ਨੀ ਬੈਠੀ ਹਾਂ। ਮੈਂ ਕਿਹਾ ਚੱਲ ਅੱਜ, ਬਸ ਆਵਾਂਗੀ।
ਕੀ ਹੋਇਆ ਤੁਹਾਡੀ ਆਵਾਜ਼ ਇੰਨੀ ਬਦਲੀ ਚ ਲੱਗਦੀ ਐ।
ਨਈ-ਨਈ ਬਸ ਥੋੜ੍ਹੀ ਜਿਹੀ ਤਬੀਅਤ ਠੀਕ ਨੀ ਹੈ।
ਕਿਉਂ ਕੀ ਹੋ ਗਿਆ।
ਬਸ ਤੇ ਮੇਰੇ ਨਾ ਸਿਰ ਚ ਦਰਦ ਰਹਿੰਦਾ।
ਕਿਉਂ ਕੋਈ ਦਿੱਕਤ-ਦੁਕਤ ਤੇ ਨੀ ਹੈਗੀ?
ਨਾ-ਨਾ, ਹਾਂਜੀ-ਹਾਂਜੀ।
ਅੱਛਾ ਇਹ ਤੇ ਤੁਹਾਨੂੰ ਨਾ ਮੇਰੇ ਖਿਆਲ ਮਾਈਗ੍ਰੇਨ ਦੀ ਦਿੱਕਤ ਹੈ ਕਦੀ ਚੈੱਕ ਨੀ ਕਰਾਇਆ ਤੁਸੀ।
ਨਾ-ਨਾ
ਅੱਛਾ ਅੱਜ-ਕੱਲ ਉਤਨਾ ਕੁ ਧਿਆਨ ਕਿੱਥੇ ਦੇਂਦੇ ਨੇ ਨਾ।
ਹਾਂ ਮੇਰੀ ਫਰੈਂਡ ਨੂੰ ਵੀ ਹੈ ਏਦਾਂ ਹੀ।
ਅੱਛਾ-ਅੱਛਾ ਨਹੀਂ ਐ ਨਾ ਕਰਦੀ ਮੈਂ ਤੁਹਾਨੂੰ ਦੱਸਣੀ ਆ ਸਾਰੀ ਗੱਲ। ਇਹ ਤੁਹਾਨੂੰ ਮਾਈਗ੍ਰੇਨ ਦਾ ਹੈਗਾ ਤੇ ਤੁਸੀਂ ਨਾ ਹੈਲੋ
ਮੈਂ ਕਿਹਾ ਤੁਹਾਡੀ ਵਾਜ਼ ਤੁਹਾਡੇ ਉਧਰੋਂ ਵਾਜ਼ ਆ ਰਹੀ ਹੈ ਕਿ ਕੋਈ।
ਨਈ-ਨਈ, ਮੇਰੀ ਤੇ ਆਵਾਜ਼ ਬਿਲਕੁਲ ਸਈ ਨੀ ਆਂਦੀ ਵੀ
ਨਈ, ਤੁਆਡੇ ਪਿੱਛੋਂ ਵਾਜ ਆਰੀ ਏ ਕੋਈ।
ਅੱਛਾ-ਅੱਛਾ
ਨਈ ਹੁਨ ਨੀ। ਬੋਲੋ ਹੁਨ।
ਫੇਰ ਤੂਹਾਨੂ ਨਾ ਮਾਈਗ੍ਰੇਨ ਦੀ ਦਿੱਕਤ ਏ। ਤੁਸੀਂ ਨਾ, ਮੈਂ ਥੂਆਨੂੰ ਮਿਊਜਿ਼ਕ ਭੇਜਾਂਗੀ। ਤੁਸੀ ਨਾ ਮਿਊਜ਼ਿਕ ਸੁਨਾ, ਬੜਾ ਵਦੀਐ ਤੁਸੀਂ ਓ ਜਿਵੇਂ-ਜਿਵੇਂ ਸੁਨੋਗੇ ਨਾ ਤੁਆਨੂੰ ਰਿਲੈਕਸ ਫੀਲ ਹੋਏਗਾ, ਮੇਰੇ ਫੋਨ ਚ ਹੈਗੈ। ਦੋ ਤਿੰਨ ਟਿਊਨਾਂ ਹੈਗੀਆਂ ਨੇ, ਮੈਂ ਤੁਹਾਨੂੰ ਭੇਜਾਂਗੀ, ਜਿਵੇਂ-ਜਿਵੇਂ ਤੁਸੀਂ ਸੁਣੋਗੇ
ਹੁੰਨੀਆਂ ਤੇ ਹੈ, ਜਿਵੇਂ ਮਾੰਨ ਲੋ ਕੋਈ ਆ, ਕੋਈ ਸ਼ਰੀਰ ਮਲਬ ਕੁਛ ਵੀ ਦਿੱਕਤ ਆੱਜ-ਕਲ ਕੈਂਦੇ ਤਰਾਂ-ਤਰਾਂ ਦਾ ਮਿਊਜਿਕ ਐ ਰਿਲੈਕਸ ਫੀਲ ਕਰਾਂਦੈ, ਮਲਬ ਡਿਪਰੈਸ਼ਨ ਜਾ ਨਈ ਘਾੱਟ ਹੁੰਦੈ ਓਦੇ ਨਾਲ।
ਹਾਂਜੀ-ਹਾਂਜੀ, ਬਿਲਕੁਲ ਸਈ ਸੁਨੇਆ ਤੁਸੀ। ਮੇਰੇ ਕੋਲ ਆਮ ਦੋ ਵੀਡੀਓ ਪਈ ਐਂ, ਦਵਾਈਆਂ ਚ ਕੁਛ ਕਿਉਕੀ ਐ ਚੀ ਗਏ ਐਸੀੇ ਡੋਕਟਰ ਕੈਂਦੇ ਸਾਨੂੰ ਏਕ ਦਮ ਸ਼ਾਂਤੀ ਚ ਫੀਲ ਹੋਂਦੀ ਏ ਜਦੋ ਸੁਨੇ ਨਾ। ਤੁਸੀ ਨੀ ਸੁਨੇਆ ਆੱਜ-ਕੱਲ ਬੱਚੇ ਕੀ ਕਰਦੇ ਨੇ, ਇੰਨੀ ਸੋਣੀ-ਸੋਣੀ ਪਤਾ ਨੀ ਪਾਣੀ ਦੀ ਅਵਾਜ ਆਂਦੀ ਏ। ਓ ਲਾ ਕੇ ਸੁਨਦੇ ਥੋਨੂ ਪਤੈ ਮਿਊਜੀ਼ਕ ਦੇਖੋ ਨੋਰਮਲ ਜੀ ਗਾੱਲ ਏ ਅਸੀ ਗੁਰਬਾਣੀ ਸੁਨ ਲੇਨੇ ਆਂ ਸਾਨੂੰ ਕਿੰਨਾ ਸਕੂਨ ਮਿਲਦਾ ਐ।
ਹੂੰ, ਓਦਾਂ ਈ ਮਿਊਜ਼ਿਕ ਐ।
ਹੂੰ।
ਓ ਤੇ ਹੈ, ਠੀਕ ਕੇਆ ਤੂਸੀ।
ਜਿਵੇਂ ਅਸੀਂ ਗੁਰਬਾਨੀ ਸੁਨੇ ਆਂ ਸਾਨੂੰ ਕਿੰਨਾ ਸਕੂਨ ਜਾ ਮਿਲਦੈ ਅਰ ਏੱਕ।
ਹਾਂਜੀ।
ਮੈਂ ਤੇ ਆਪ ਕਦੇ ਪਰਸ਼ਾਨ ਹੋਵਾਂ ਕਦੇ ਦੁੱਖ ਤਕਲੀਫ਼ ਕੁਛ ਵੀ ਆਏ ਮੈਂ ਤਾ ਸਿੱਦਾ ਗੁਰਬਾਣੀ ਲਾ ਦੇਂਨੀ ਆ ਫੇਰ ਓਸ ਤੋਂ ਬਾਦ ਤੁਹਾਨੂੰ ਪਤੈ ਬੱਚੇ ਨੇ ਏਨਾਂ ਨੂੰ ਪਾਠ ਦੇ ਨਾਲ-ਨਾਲ ਏਨਾਂ ਨੇ ਮਿਊਜ਼ਿਕ ਵੀ ਫੇਰ ਓਸ ਤੋਂ ਮਿਊਜ਼ਿਕ ਵੀ ਸੁਨ ਲਈ ਦਾ ਅਸੀਂ ਸੁਨੇ ਆ ਪੰਜਾਬੀ ਕਿੰਨੇ ਸੋਣੇ-ਸੋਣੇ ਗਾਣੇ ਆਂਦੇ ਨੇ।
ਹਾਂਜੀ, ਹਾਂਜੀ-ਹਾਂਜੀ।
ਇੱਕ ਦਮ ਮੂਡ ਫ੍ਰੈਸ਼ ਜਾ ਹੋ ਜਾਂਦੈ।
ਫ੍ਰੈਸ਼ ਜਾ ਹੋ ਜਾਂਦੈ, ਬਿਲਕੁਲ ਸਈ ਕੈ ਰੇ ਓ। ਹੂੰ।
ਆੱਜ-ਕਾੱਲ ਮਿਊਜ਼ਿਕ ਵੀ ਅ, ਬੋਤ ਵਦੀਆ-ਵਦੀਆ ਕਾੰਮ ਕਾਰ ਰਏ ਆ। ਤਰਾ ਤਰਾ ਦਾ ਮਿਊਜ਼ਿਕ ਐ, ਏਕ ਦਮ ਰਿਲੈਕਸ ਫੀਲ ਹੁੰਦੈ ਮਿਊਜੀ਼ਕ ਸੁਣ ਕੇ। ਬਿਲਕੁਲ ਬਦੀਆ ਆੱਜ-ਕਾਲ ਟਿਊਨਸ ਮਲਬ, ਐਨ ਡਿਪ੍ਰੈਸ਼ਨ ਘਾੱਟ ਹੁੰਦੈ ਮਿਊ ਮਿਊਜ਼ਿਕ ਵੀ ਬੰਦਾ ਐਸਾ ਲਾਏ ਜਿਦੇ ਨਾਲ ਮੋਟੀਵੇਸ਼ਨ ਮਿਲੇ।
ਹਾਂਜੀ, ਹਾਂ।
ਮਿਊਜ਼ਿਕ ਵੀ ਬੋਹਤ ਵਦੀਐ। ਅਤੇ
ਬਿਲਕੁਲ ਸਈ ਕੇਆ ਤੁਸੀਂ ਭੈਨਜੀ, ਬਿਲਕੁਲ ਸਈ।
ਹਾਂਜੀ।
ਮੈਂ ਤੇ ਆਪ ਕੀ ਕੋਂਦੇ ਨੇ ਅ ਆਜ-ਕਾੱਲ ਤੁਸੀਂ ਸੁਨੇਆ ਨੀ, ਸਿੰਗਰ ਜੋ ਹੈਗੇ ਆਂ ਕਿੰਨੇ ਸੋਣੇ-ਸੋਣੇ ਸਿਪਚਲ ਅ, ਗੀਤ ਬਨਾਂਦੇ ਨੇ।
ਹਾਂਜੀ-ਹਾਂਜੀ।
ਇੰਨੇ ਸੋਣੇ-ਸੋਣੇ ਇੱਕ ਹੈਗੀ ਸੀ, ਮੈਨ ਨਾਮ ਨੀ ਯਾਦ ਆਂਦੀ ਇੰਨਾ ਸੋਣਾ ਗਾਯਾ। ਸੁਖ ਤੇਰਾ ਦਿੱਤਾ ਲਈਏ, ਮੈਨੂੰ ਇੰਨਾ ਸਕੂਨ ਮਿਲਦਾ ਓ ਮਿਊਜ਼ਿਕ ਵੀ ਆ ਜਾਂਦੈ, ਤੇ ਉਤੋਂ ਓ ਥੋੜੀ ਜੀ ਓ ਵੀ ਹੋ ਜਾਂਦੈ ਵੀ ਹੋ ਜਾਂਦੈ ਔਰ ਇੰਨਾ ਸਕੂਨ ਮਿਲਦੈ।
ਵਦੀਆ ਲੱਗਦੇ ਨੇ ਐਸੇ, ਐਸਾ ਮਿਊਜ਼ਿਕ ਸੁਨਾ ਬੋਤ ਵਦੀਆ ਲੱਗਦੈ।
ਹੂੰ।
ਬਸ਼ ਮੋਟੀਵੇਸ਼ਨ ਮਿਲਦਾ ਭਈ, ਵਧੀਆ ਰਹਿੰਦਾ, ਪੂਰਾ ਦਿਨ ਐਵੇਂ ਲੰਘ ਜਾਂਦਾ, ਵਧੀਆ ਤਰ੍ਹਾਂ।
ਬਿਲਕੁਲ ਸਹੀ ਕਿਹਾ ਭੈਣ ਜੀ, ਪੂਰਾ ਦਿਨ ਬਹੁਤ ਬੜਾ ਵਧੀਆ ਬਣਿਆ ਰਹਿੰਦਾ, ਫਿਰ ਅਸੀਂ ਗੁਰਬਾਣੀ ਸੁਣ ਕੇ ਉੱਠਦੇ ਆ ਨਾ ਤੇ, ਇੰਨਾ ਵਧੀਆ ਮੂਡ ਜਿਹਾ ਬਣਿਆ ਰਹਿੰਦਾ, ਪੁੱਛੋ ਨਾ ਤੁਸੀਂ
ਜੀ ਬਿਲਕੁਲ -ਬਿਲਕੁਲ। ਮੈਂ ਕਿਹਾ, ਉਥ ਹੈ ਹੀ ਆ,। ਵਧੀਆ ਰਹਿੰਦਾ ਬਿਲਕੁਲ ਹੀ। ਐਂਜ ਤਾਜ਼ਾ -ਤਾਜ਼ਾ ਜਿਹਾ ਲੱਗਦਾ ਸ਼ਰੀਰ ਵੀ, ਕਿ ਹਾਂ ਅਸੀਂ ਪਤਾ ਨੀ ਕੀ ਕਰ
ਸਹੀ ਗੱਲ, ਮੈਂ ਤੇ ਆਪ ਬੱਚਿਆਂ ਨੂੰ, ਇਹ ਆਦਤ ਪਾਈ ਹੈ। ਮੈਂ ਕਿਹਾ ਸਵੇਰੇ ਤੁਸੀਂ ਕਰ ਨੀ ਸਕਦੇ, ਕਮ ਸੇ ਕਮ ਸੁਣ ਲਿਆ ਕਰੋ।
ਹੋਰ, ਸਹੀ ਸੁਣ ਲਉ, ਜਿਸ ਚ ਗੁਰਬਾਣੀ ਹੋਓ ਵਗੈਰ ਐਸਾ ਸੁਣੋ।
ਹਾਂਜੀ?
ਮੈਂ ਕਿਹਾ, ਮਿਊਜਿਕ ਵੀ ਐਸਾ ਸੁਣੋ, ਜਿਸ ਚ ਗੁਰਬਾਣੀ ਹੋਏ।
ਤੁਹਾਨੂੰ, ਪਤਾ ਨਾ ਭੈਣ ਜੀ, ਬੱਚੇ, ਬੱਚੇ ਤੇ ਨਵੇਂ -ਨਵੇਂ ਮਿਊਜਿਕ ਮੇਰੇ ਬੱਚੇ ਤੇ ਖੋਲਦੇ ਨੇ, ਪਿਕ - ਪੋਕ, ਪਤਾ ਨੀ ਕਿਹੜਾ ਮਿਊਜਿਕ ਹੈਗਾ ਬਾਹਰ ਦਾ, ਉਹ ਸੁਣਦੇ ਨੇ ਪਿਕ-ਪੋਕ। ਮੈਂ ਕਿਹਾ, ਚਲ ਵਧੀਆ, ਤੁਹਾਨੂੰ ਤਾਂ ਸ਼ਾਂਤੀ ਮਿਲਦੀ, ਮੈਂ ਕਿਹਾ, ਪਰ ਸਵੇਰੇ ਪਾਠ ਸੁਣ ਲਿਆ ਕਰੋ। ਹਰ ਚੀਜ਼ ਸੁਣਦੇ ਨੇ ਬੱਚਿਆਂ ਨੂੰ ਹੁੰਦਾ ਤੁਹਾਨੂੰ ਪਤਾ ਅੱਜ- ਕੱਲ੍ਹ ਦੇ ਬੱਚੇ ਸਾਰੀ ਚੀਜ਼ਾਂ ਚ ਤੇਜ਼ ਨੇ।
ਚੀਜ਼ਾਂ ਚ ਬਿਲਕੁਲ ਸਹੀ ਕਹਿ ਰਹੇ ਹੋ ਪਰ, ਅੱਜ -ਕੱਲ ਦੇ ਬੱਚੇ ਇਹ ਚੀਜ਼ਾਂ ਵੱਲ, ਕਿੱਥੇ ਧਿਆਨ ਦਿੰਦੇ ਨੇ,
ਹਾਂਜੀ, ਆ ਤੇ ਤੁਸੀਂ ਸਹੀ ਕਿਹਾ, ਬੱਚਿਆਂ ਨੂੰ ਦੇਖੋ, ਸਾਨੂੰ ਸ਼ੁਰੂ, ਮੈੰ ਤੇ ਅਪਣੇ ਬੱਚਿਆਂ ਨੂੰ, ਸ਼ੁਰੂ ਤੋਂ ਹੀ ਲਤ ਲਾਈ ਹੋਈ ਹੈ।
ਬਹੁਤ ਵਧੀਆ ਲਾਈ ਹੈ ਤੁਸੀਂ।
ਕਿਉਂਕਿ ਜੋ, ਸਕੂਨ ਸਾਨੂੰ ਇਹ ਗੁਰਬਾਣੀ ਚ ਏ ਨਾ, ਉਹ ਕਿੱਤੇ ਵੀ ਨੀ ਹੈ।
ਹਾਂਜੀ।
ਬਾਕੀ ਵਧੀਆ, ਮਿਊਜਿਕ ਸੁਣ ਲੋ ਵਧੀਆ। ਪਰ, ਜਿਸ ਵੀ ਰੱਬ ਨੂੰ ਤੁਸੀਂ ਮੰਨਦੇ ਹੋ, ਉਹਦੇ ਚ ਪਾਠ ਸਕੂਨ ਨਾ।
ਹੂੰ -ਹੂੰ। ਕਹਿੰਦੇ ਨੇ ਸਵੇਰੇ-ਸਵੇਰੇ ਆਪਣਾ ਕੰਮ ਕਰਨਾ ਹੈ, ਅਤੇ ਨਾਲ-ਨਾਲ ਪਾਠ ਲਾ ਦਿਉ। ਗੁਰੂ- ਬਾਣੀ ਲਾ ਦੋ, ਬਹੁਤ ਵਧੀਆ ਰਹਿੰਦਾ।
ਬਹੁਤ, ਜਿਆਦਾ ਭੈਣ ਜੀ।
ਹਾਂ, ਹੋਰ। ਆਪਣਾ, ਲਾ ਦੋ ਫੋਨ ਦੇ ਵਿੱਚ ਲਾਓ, ਆਪਣਾ ਸੁਣਦੇ ਰਹੋ ਮਿਊਜਿਕ- ਮਿਊਜਿਕ। ਸੁਣੋ ਮਿਊਜਿਕ ਸੁਣੋ, ਪਾਠ ਸੁਣਨਾ, ਪਾਠ ਸੁਣੋ, ਮਿਊਜਿਕ ਵੀ ਕਹਿੰਦੇ ਨੇ ਸੋ ਬਈ, ਯੇ ਕਰਤਾ ਹੈ, ਦੂਰ।
ਬਿਲਕੁਲ ਸਹੀ, ਕਹਿ ਰਹੇ ਹੋ।
ਹਾਂਜੀ।
ਹੋਰ ਤੁਸੀਂ ਸੁਣਾਓ, ਕੀ ਕਰਦੇ ਸੀ?
ਬਸ ਬੈਠੇ ਹਾਂ, ਅਸੀਂ ਵੀ ਕੀ ਕਰਨਾ, ਕੰਮ ਕੁਮ ਕਰਕੇ ਵਿਹਲੇ ਹੋਏ ਹਾਂ।
ਨਹੀਂ, ਮੈਨੂੰ, ਤੁਹਾਨੂੰ ਜੋ ਸਿਰ ਦਰਦ ਦੀ ਪ੍ਰੋਬਲਮ ਹੈ ਨਾ, ਐਵੇ ਈ, ਠੀਕ ਹੋਏਗੀ ਭੈਣ ਜੀ।
ਹਾਂ- ਹਾਂ ਕੋਈ ਨੀ, ਮੈਂ ਹੁਣ ਐਵੇ ਕਰਾਂ ਕਰਾਂਗੀ।
ਮੈਂ, ਤੁਹਾਨੂੰ ਸੈਂਡ ਕਰਾਂਗੀ ਤੇ, ਤੁਸੀਂ ਸੁਣਨਾ ਉਹ।
ਹਾਂਜੀ- ਹਾਂਜੀ, ਜ਼ਰੂਰ ਸੈਂਡ ਕਰਨਾ, ਮੈਨੂੰ ਫਿਰ ਮੈਂ ਜ਼ਰੂਰ
ਕਿਉਂਕਿ, ਡਾਕਟਰਾਂ ਨੇ ਵੀ, ਰੈਕਮੈਂਡ ਕੀਤਾ ਹੈ, ਡਾਕਟਰ ਆਪ ਕਹਿੰਦੇ ਨੇ, ਕਹਿੰਦੇ ਸਕੂਲ, ਇੰਨੀ ਸੋਹਣੀਆਂ ਨੇ, ਪੁੱਛੋ ਨਾ।
ਅੱਛਾ।
ਕਿਉਂਕਿ ਕਹਿੰਦਾ, ਦਵਾਈ ਕਿੰਨਾ ਚਿਰ, ਮਾਈਗ੍ਰੇਨ ਵਿਚ ਨਾ ਇੱਕ ਸਿਰ, ਚ ਤੇ ਇੱਕ ਅੱਖ ਚ, ਦਰਦ ਹੁੰਦਾ।
ਹਾਂਜੀ। ਇੱਦਾਂ, ਹੀ ਹੁੰਦਾ ਨਾ।
ਹਾਂਜੀ। ਤੇ, ਤੁਸੀਂ ਨਾ ਆਪਣਾ, ਧਿਆਨ ਵੀ ਰੱਖਿਆ ਕਰੋ, ਪ੍ਰੋਪਰ ਡਾਈਟ ਲਿਆ ਕਰੋ।
ਉਹ ਤੇ, ਅਸੀਂ ਲੈਂਨੇ ਆਂ ਅੱਜ- ਕੱਲ੍ਹ, ਮੈਂ ਤਾਂ ਸਗੋਂ ਆਪਣੀਆਂ ਅੱਖਾਂ ਦਾ ਨੰਬਰ ਵੀ ਚੈੱਕ ਕਰਾ ਕੇ ਆਈ ਸੀ।
ਅੱਛਾ-ਅੱਛਾ, ਫਿਰ ਆਇਆ ਕੁਛ?
ਨਹੀਂ ਇੰਨਾ ਨਹੀਂ ਆਇਆ, ਠੀ ਉਹ ਤੇ, ਮੇਰਾ ਸ਼ੁਰੂ ਤੋਂ ਹੀ ਹੈ, ਇਹਨਾਂ ਕ
ਅੱਛਾ, ਤੁਹਾਡਾ ਮਤਲਬ, ਪਲੱਸ ਵਿੱਚ ਏ ਯਾ, ਮਾਈਨਸ ਵਿੱਚ ਏ।
ਅ, ਠੀਕ-ਠੀਕ ਹੈ।
, ਅੱਛਾ। ਬੈਚ ਹੈਏਗਾ ਨਾ, ਮਤਲਬ ਸਾਰੀ ਲਾਈਫ ਟਾਈਮ ਤੇ ਨੀ ਹੈ।
ਨਾ- ਨਾ, ਨਾ ਲਾਈਫ ਨੀ ਐ। ਲਾਈਫ ਟਾਈਮ, ਤੇ ਨਈ ਐ ਬਿਲਕੁਲ ਵੀ। ਹੋਰ, ਤੁਸੀਂ ਸੁਨਾਓ?
ਨਹੀਂ, ਮੈਂ ਤੇੇ ਬਹੁਤ ਹਾਂ। ਹਾਂ-ਹਾਂ, ਬਸ ਹੁਣੀ ਰੋਟੀ ਬਣਾ ਕੇ, ਖਾ ਕੇ ਵਿਹਲੀ ਹੋਈ ਸੀ। ਤੇ ਤੁਸੀਂ ਭੈਣ ਜੀ, ਮੈਂ ਨਾ ਤੁਹਾਨੂੰ ਇੱਕ ਉਹ ਵੀ ਦੱਸਾਂਗੀ, ਯੋਗਾ ਟ੍ਰੇਨਰ ਤੁਸੀਂ ਨਾ ਉੱਥੇ ਐਕਸਰਸਾਈਜ਼ ਯੋਗਾ ਕਰਨ ਜਾਣਾ, ਮੈਡੀਟੇਸ਼ਨ ਕਰੋਗੇ ਨਾ ਤੁਹਾਨੂੰ, ਬੜੀ ਸ਼ਾਂਤੀ ਮਿਲੇਗੀ। ਦਵਾਈ ਖਾਓਗੇ ਦਵਾਈਆਂ ਏ ਤਾਂ, ਬੜਾ ਹੀ ਯਬ ਹੈਗਾ, ਜਦੋਂ ਆਪ- ਜਗ੍ਹਾ ਕੰਮ ਕਰਦੀ ਐ, ਪਰ ਮੈਂ ਤੁਹਾਨੂੰ ਨਾ, ਉਹਨਾਂ ਦਾ ਨੰਬਰ ਦੇਵਾਂਗੀ।
ਹੂੰ -ਹੂੰ ਕੋਈ ਨੀ, ਤੁਸੀਂ ਮੈਨੂੰ ਨੰਬਰ ਸੈਂਡ ਕਰ ਦਿਓ। ਮੈਂ ਵੇਖ
ਹਮ, ਉਹ ਤੁਹਾਨੂੰ ਤੁਸੀਂ ਆਫਲਾਈਨ ਨਹੀਂ, ਜਾ ਪਾਓਗੇ ਨਾ ਉਹ, ਤੁਹਾਨੂੰ, ਔਨਲਾਈਨ ਸਾਰੀ ਕਲਾਸਾਂ ਦੇਗਾ ਉਹ।
ਕੋਈ ਨਹੀਂ -ਕੋਈ ਨਹੀਂ, ਮੈਡੀਟੇਸ਼ਨ ਬਹੁਤ ਜ਼ਰੂਰੀ ਹੈ, ਕਰਨਾ। ਸਵੇਰੇ, ਉੱਠ ਕੇ ਮੈਡੀਟੇਸ਼ਨ ਕਰੋ, ਸਭ ਤੋਂ ਵਧੀਆ।
ਤੇ ਤੁਸੀਂ, ਔਨਲਾਈਨ ਉਹ ਤੁਹਾਨੂੰ ਸਟੈਪ ਦੱਸਗੀ ਨਾ, ਤੁਸੀਂ ਆਪੇ ਕਰਦੇ ਰਹਿਣਾ, ਹਾਂ।
ਨਾਲ ਮਿਊਜ਼ਿਕ ਲਾ ਲਓ, ਨਾਲ ਮੈਡੀਟੇਸ਼ਨ ਕਰ ਲਓ।
ਹਾਂਜੀ -ਹਾਂਜੀ। ਹੂੰ। ਨਹੀਂ ਗ਼ਲਤ ਹੈ, ਮਿਊਜ਼ਿਕ ਆਪਣੀ ਜਗ੍ਹਾ ਕੰਮ ਕਰੇਗਾ, ਮੈਡੀਟੇਸ਼ਨ ਟਾਈਮ ਮਿਊਜ਼ਿਕ ਨਹੀਂ ਸੁਣਦੇ, ਉਹ ਤਾਂ ਨੋਰਮਲੀ ਆਪ ਧਿਆਨ ਲੱਗ ਜਾਂਦਾ।
ਉਹ ਸਾਰਾ, ਤੁਹਾਨੂੰ ਸਮਝਾਏਂਗੇ, ਤੁਸੀਂ ਕਰੋਗੇ ਨਾ ਜੁਆਇਨ?
ਹਾਂ- ਹਾਂ। ਜਾਵਾਂਗੀ ਮੈਂ ਤੇ, ਤੁਸੀਂ ਨੰਬਰ ਭੇਜੋਗੇ ਨਾ, ਫਿਰ ਮੈਂ ਜਾਣਾ। ਜਦੋਂ ਵੀ, ਮਤਲਬ ਸਾ ਨੇੜੇ ਈ ਹੋਣਾ।
ਹਾਂਜੀ- ਹਾਂਜੀ, ਮਤਲਬ ਉਹ ਉਹਨਾਂ ਦੀ ਬੜੀ ਸਾਰੀ ਬ੍ਰਾਂਚੇ ਨੇ, ਅਗਰ ਤੁਹਾਨੂੰ ਦੂਰ ਪਿਆ ਤਾਂ, ਤੁਹਾਨੂੰ ਔਨਲਾਈਨ ਸਿਖਾ ਦੇਣਗੇ।
ਅੱਛਾ- ਅੱਛਾ, ਠੀਕ ਹੈ, ਫਿਰ ਤਾਂ।
ਪਰ ਸ਼ਾਂਤ ਜਗ੍ਹਾ ਚਾਹੀਦੀ ਆ, ਇਹਦੇ ਵਾਸਤੇ।
ਹਮ, ਬਿਲਕੁਲ ਸਾਡੇ ਤਾਂ, ਸ਼ਾਂਤੀ -ਸ਼ਾਂਤੀ ਹੈ।
ਤੇ, ਗਰੀਨਰੀ ਇਨਵਾਇਰਮੈਂਟ ਚਾਹੀਦਾ।
ਹਮ, ਸਾਡੇ ਬਥੇਰਾ ਇੱਥੇ।
ਘਰ ਤੇ, ਤੁਸੀਂ ਕਾਫ਼ੀ ਪੇੜ -ਪੌਦੇ ਲਾਏ ਨੇ।
ਹਾਂਜੀ।
ਵਧੀਆ ਕੀਤਾ।
ਅਸੀਂ ਤਾਂ, ਜ਼ਰੂਰ ਲਾਂਨੇ, ਸ਼ੌਕ ਬੜਾ ਸਾਨੂੰ
ਚਲੋ ਭੈਣ ਜੀ, ਮੈਂ ਨਾ ਕਰਦੀ ਹਾਂ, ਤੁਹਾਡੇ ਨਾਲ ਗੱਲ ਤੇ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਰ ਦਾਂਗੀ ਫਿਰ ਲਿੰਕ ਸ਼ੇਅਰ।
ਜ਼ਰੂਰ ਕਦੋਂ ਕਰੋ? ਤੁਸੀ ਹੁਨੇ ਮੈਨੂੰ ਕਰ ਦੇਨਾ, ਥੋੜੀ ਦੇਰ ਤੱਕ। ਫਿਰ ਮੈਂ ਵੇਖਾਂਗੀ,
ਬਸ- ਬਸ ਹੁਣੇ ਕਰਦਾਂਗੀ ਮੈਂ, ਟੈਸ਼ਨ ਨਾ ਲਿਆ ਤੁਸੀਂ ਮੈਂ ਹੁਣੇ ਕਰਦਾਂਗੀ ਤੁਸੀਂ ਆਪਣਾ ਧਿਆਨ ਰੱਖੋ ਡਾਇਟ ਲਓ ਪ੍ਰੋਪਰ ਪਾਣੀ ਪੀਓ
ਹਾਂਜੀ ਤਿਆ